ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ
ਹੋਰ ਕੀ ਹਾਲ ਚਾਲ ਏ
ਬਸ ਵਧੀਆ ਤੁਸੀਂ ਦੱਸੋ ਕਿੱਦਾਂ
ਹਾਂਜੀ ਬਸ ਵਧੀਆ ਜੀ ਹੋਰ ਬੱਚੇ ਠੀਕ ਸਭ ਠੀਕ ਘਾਰ
ਹਾਂਜੀ
ਅੱਛਾ ਅਆ ਹੈਲੋ ਮੈ ਨਾ ਐਕਚੁਲੀ ਤੁਹਾਡੇ ਕੋਲ ਪੁੱਛਣਾ ਨਾਤੀ ਈ ਵਾਸ਼ਿੰਗ ਮਸ਼ੀਨ ਲਾ ਰਹੇ ਤੁਹਾਡੇ ਕੋਲ ਹੈਗੀ ਐ ਨਾ ਦੂਜੀ ਵਾਸ਼ਿੰਗ ਮਸ਼ੀਨ ਐ ਜਿਹੜੀ ਅਟੈਚ ਹੁੰਦੀ ਐ ਮਤਲਬ ਪਾਈਪਾਂ ਨਲ
ਹਾਂਜੀ ਹਾਂਜੀ
ਹਾਂਜੀ ਤੇ ਸਾਡੇ ਕੋਲ ਦੂਸਰੀ ਐ ਨਾ ਤੇ ਮੈਂ ਨਾ ਮੈਨੂੰ ਕਹੀਆਂ ਨੇ ਕਿਹਾ ਸੀ ਉਹ ਵਾਲੀ ਮਸ਼ੀਨ ਨਾ ਬਹੁਤ ਵਧੀਆ ਰਹਿੰਦੀ ਏ ਕੇ ਤੇ ਟਾਈਮਿੰਗ ਦੀ ਵੀ ਬਚਤ ਹੁੰਦੀ ਉਹਦੇ ਵਿੱਚ ਤੇ ਮੈਂ ਨਾ ਮੈਂ ਕਿਹਾ ਫਿਰ ਮੈਨੂੰ ਯਾਦ ਆਇਆ ਮੈਂ ਕਿਹਾ ਤੁਸੀਂ ਲਈ ਹੋਈ ਐ ਤੁਹਾਡੇ ਕੋਲ ਪੁੱਛਾਂਗੀ ਵੀ ਉਹ ਕਿਸ ਤਰ੍ਹਾਂ ਏ ਕਿਸ ਤਰ੍ਹਾਂ ਕੰਮ ਕਰਦੀ ਠੀਕ ਰਹਿੰਦੀ ਉਹ
ਹਾਂਜੀ ਹਾਂਜੀ ਮਤਲਬ ਇਹ ਤੇ ਹੈ ਕਣ ਬੱਚੇ ਦਾ ਹੀਏ ਵੇਖ ਆਪਾਂ ਵੱਖਰੇ ਉਹ ਗੇ ਸੀ ਜਲਦੀ ਜੇ ਆਪਾਂ ਪਾਣੀ ਕੱਟਦੇ ਹ ਫਿਰ ਪਾਈਪ ਥਾਨੀ ਕਿੰਨਾ ਵੀ ਕਰਦੇ ਹੈਨਾ ਤੇ ਇਹਦੇ ਚ ਹੁਣ ਇਹ ਐ ਨਾ ਕਿ ਇਹਦੇ ਸਾਨੂੰ ਉਹ ਨਹੀ ਕਰਨਾ ਪੈਂਦਾ ਅਹ ਜਿਵੇਂ ਆਪਾਂ ਪਾਣੀ ਚੋਂ ਕੱਢਦੇ ਐ ਨਾ ਕੱਪੜੇ ਬਾਥਰੂਮ ਉਹਨੀ ਚੀਜ਼ ਕਰਨੀ ਪ ਟਵਟੀ ਟਾਈਮ ਤਾਂ ਆ
ਬਾਦ ਜਿਵੇ ਉਹੀ ਮੈਨੂੰ ਬੋਲਿਆ ਸੀ ਨਾ ਵੀ ਕੋਈਆ ਦੀ ਟਾਈਮਿੰਗ ਦੀ ਵੀ ਬੱਚਤ ਹੁੰ ਐ ਵੀ ਕਪੜੇ ਪਾ ਦੋ ਵੀਚ ਤੇ ਮਤਲਬ ਲਿਕਵਡ ਪਾਓ ਸਰਫ ਵੀ ਇਹਦਾ ਲੀਲ ਆਲਾ ਈ ਮਿਲਦਾ ਨਾ ਲਿਕਵਡ
ਹਾਂ ਸਿਰਫ ਤੇ ਵੈਸੇ ਘੱਟ ਹੀ ਯੂਜ ਕਰਦੀ ਹਾਂ ਮੈਂ ਵੀ ਲਿਕਵਡ ਪਾਉਣੀ ਹਾਂ ਕੱਪੜੇ ਧੋਣ ਵਾਲਾ ਆ ਤੇ ਉਹ ਜਿਹੜਾ ਈਸਟ ਵਗੈਰਾ ਹੁੰਦਾ ਐ ਉਹ ਵਿੱਚ ਪਾ ਕੇ ਸਾਰੇ ਕਪੜੇ ਏਦਾਂ ਈ ਹੋ ਜਾਂਦੇ ਨੇ ਇੱਕ ਡਰਾਇ ਤੇ ਘੁਮਾਨ ਚੀ ਹੋ ਜਾਂਦੇ ਨੇ ਤੇ ਫੇਰ ਬਾਦ ਚ ਨਾਲ ਹੀ ਉਹਨੂੰ ਡਰਾਏ ਕਰ ਲਓ ਡਰਾਏ ਦਾ ਵੀ ਆਪਸ਼ਨ ਹੁੰਦੈ ਓਹ ਸੇਮ ਬੱਕਟ ਚ ਈ ਡਰਾਏ ਵੀ ਹੋ ਜਾਂਦੈ।
ਡਰਾਏ ਹਾਂ ਮਤਲਬ ਜ ਜੇਹੜੀ ਦੂਸਰੀ ਮਸ਼ੀਨ ਏ ਨਾ ਓਦੇ ਵਿੱਚ ਪੈਹਲੇ ਤਾਂ ਆਪਾਂ ਸਰਫ ਪਾਂਨੇ ਆਂ ਕੱਪੜੇ
ਹਾਂ ਤੇ ਓਹ ਦੋ-ਦੋ ਸਾਈਡ ਬਣੀਆਂ ਹੁੰਦੀਆਂ ਨਾ ਅਲੱਗ-ਅਲੱਗ ਬਣੀਆਂ ਹੁੰਦੀਆਂ, ਇੱਕ ਧੋਣ ਆਲੀ ਹੁੰਦੀ ਐ। ਇੱਕ ਡਰਾਏ ਕਰਨ ਆਲੀ, ਪਰ ਹਾਡੇ ਤੇ ਨਈ ਐ ਇੱਕੋ ਈ ਛੋਟੀ ਜੇਹੀ ਮਸ਼ੀਨ ਏ ਉਦੇ ਚ ਹੀ ਬਟਨ ਵੱਖਰੇ-ਵੱਖਰੇ ਲੱਗੇ ਹੋਏ ਨੇ ਓਹ ਫਿਰ ਸਾਰਾ ਪਾਣੀ ਆ ਐ ਨਿਕਲ ਜਾਣੈ ਤੇ ਡਰਾਈ ਵੀ ਹੋ ਜਾਣੇ
ਹਾਂ ਤੇ ਫੇਰ ਓਹ ਵਦੀਐ ਨਾ ਮੈਂ ਉਹੀ ਪੁੱਛ ਰੀ ਸੀ ਮੈਂ ਕੇਆ ਚੱਲ ਪੁੱਛਾਂ ਬਈ ਸਹੀ ਰੈਹੰਦੀ ਐ ਓ ਲੈਣ ਦੀ ਸੋਚਦੇ ਪੇਸੀ ਓ ਮਸ਼ੀਨ ਓ ਵਾਲੀ
ਹਾਂਜੀ, ਹਾਂਜੀ ਉਹ ਵਧੀਆ ਰੈਹੰਦੇ, ਪਤਾ ਕੀ ਐ ਹੁਣ ਜਿਵੇਂ ਆਪਾਂ ਕਿਤੇ ਜਾਣਾ ਹੋਏ ਸਵੇਰੇ ਜਲਦੀ ਤੇ ਬੰਦਾ ਧੋ ਕੇ ਡਰਾਈ ਕਰ ਲੈਂਦੈ ਫਟਾਫਟ।
ਨਾ ਵੀ ਮਤਲਬ ਕੱਪੜੇ ਪਾ ਦੋ, ਸਰਫ ਪਾ ਦੋ, ਪਾਣੀ ਛੱਡ ਦੋ ਖੂਲਾੱ ਆਪੇ ਓ ਟਾਈਮਿੰਗ ਲਗਾਣੀ ਪੈਂਦੀ ਏ ਟਾਈਮਿੰਗ ਹੈਨਾ, ਹੂੰ। ਅੱਛਾ ਜਿੰਨੇ ਕੱਪੜੇ ਹੋਣ ਮਤਲਬ ਕੱਪੜੇ ਦੇ ਹਿਸਾਬ ਨਾਲ ਟਾਈਮ ਏਜੇਂਸਟ ਕਰਨੀ ਪੇਂਦੀਏ ਨਾ ਉਦੇ ਨਾਲ, ਅੱਛਾ।
ਬਟ ਵੀ ਇੱਕੋ ਅੱਧਾ ਕੀ ਲੱਗਦਾ ਹੈ ਮਤਲਬ, ਜ਼ਿਆਦਾ ਨੀ ਪਾਣ ਦੀ ਲੋੜ ਹੁੰਦੀ। ਕਿਉਂਕਿ ਓ ਨਾ ਛੋਟਾ ਹੁੰਦਾ ਨਾ ਏਰੀਆ, ਤੇ ਜਿੰਨਾ ਏਰੀਆ ਹੁੰਦਾ ਉਹਦੇ ਨਾਲ ਝੰਗ ਵੀ ਕਿੰਨੀ ਬਣ ਜਾਂਦੀ ਐ ਸਿਰਫ ਕਾਫੀ ਹੋ ਜਾਂਦੈ। ਤੇ ਇੰਨਾ ਪਾਉਣ ਦੀ ਲੋੜ ਨੀ
ਚਲੋ ਲੋੜ ਨਹੀਂ ਵਧੀਆ ਏ ਫਿਰ ਤੇ, ਚਲੋ ਤੁਹਾਡੇ ਕੋਲੋਂ ਤਸੱਲੀ ਮਿਲ ਗਈ ਹੈ ਫਿਰ ਜ਼ਰੂਰ ਲਵਾਂਗੀ ਮੈਂ ਹੁਣ ਤੇ ਉਹੀ ਮਸ਼ੀਨ ਲੈਣੀ ਲੈਣੀ ਹੈ ਕਿਉਂਕਿ ਸਾਡੀ ਨਾ ਪੁਰਾਣੀ ਮਸ਼ੀਨ ਵੀ ਥੋੜ੍ਹੀ ਖਰਾਬ ਕਰਦੀ ਪਈ ਹੈ ਡਰਾਇਰ ਵਾਲਾ ਏ ਨਾ ਅਵਾਜਾਂ
ਉਹਦਾ ਲੋੜ ਜਬ ਪੈ ਜਾਂਦਾ ਮਸ਼ੀਨ ਚ ਤੇ ਫੇਰ ਹੁੰਦਾ ਨੀ ਚੱਜ ਨਾਲ ਤੇ ਇੱਥੇ ਫਿਰ ਲੋੜ ਦਾ ਵੀ ਕੋਈ ਉਹ ਨੀ ਹੈਗਾ ਇਹਦੇ ਚ ਇੱਕੋ ਬਕਟ ਚ ਹੀ ਹੋ ਜਾਣਾ
ਹੋਰ ਤਰ੍ਹਾਂ ਆਉਂਦੀ ਹੈ ਹੁਣ ਨਾ ਸਾਡੀ ਮਸ਼ੀਨ ਚ ਨਾ ਡਰਾਈ ਕਰੀਏ ਕੱਪੜੇ ਤੇ ਹੋਰ ਤਰ੍ਹਾਂ ਦੀ ਆਵਾਜ ਹੂ, ਉਹੀ ਮਸ਼ੀਨਰੀ ਜੇੜੀ ਜੂ-ਜੂ ਕਰਦੀ ਏ। ਹੂ, ਅੱਛਾ-ਅੱਛਾ। ਚਲੋ ਵਧੀਆ ਏ, ਨਈ ਫੇਰ ਮੈ ਲੈਨੀ ਆਂ ਮੈਂ ਬੋਲਨੀ ਆ। ਸੋਚਦੀ ਪਈ ਸੀ ਮੈਂ ਕੇਹਾ ਕੱਲ ਲਇਏ ਮੈਂ ਕਿਹਾ ਚੱਲ ਇੱਕ ਵਾਰੀ ਪਹਿਲੇ ਪੁੱਛ ਲਈਏ, ਫੇਰ ਦੇਖਦੇ ਆਂ।
ਹਾਂ-ਹਾਂ, ਨਹੀਂ ਵਧੀਆ ਏ ਸਗੋਂ ਇੰਨੀ ਮਹਿੰਗੀ ਵੀ ਨਹੀ ਹੈਗੀ। ਜਿੰਨੀ ਦੀ ਦੂਜੀ ਆਦੀ ਐ ਨਾ, ਉਸ ਤੋਂ ਹਜਾਰ ਦੋ ਹਜ਼ਾਰ ਵੱਧ ਤੇ ਲਾ ਲਓ, ਏਨੀਆ ਏਨੀ ਕੂ ਦੀ ਮਹਿੰਗੀ ਹੋਏਗੀ ਉਸ ਤੋਂ ਵਾਦ, ਮਤਲਬ ਇੰਨਾ ਕਿ ਉਹ ਨਹੀ ਏਨੀ ਕੂ ਮਹਿੰਗੀ ਨਹੀ ਹੈਗੀ, ਜਿਨੇ ਦੀ ਤੁਸੀ ਤੁਸੀ ਐ ਵਾਲੀ ਲਈ ਹੋਏਗੀ ਨਾ, ਉਸ ਤੋਂ ਤੇ ਚਾਰ-ਪੰਜ ਹਜ਼ਾਰ ਅੱਗੇ ਲੱਗਣਾ ਤੁਹਾਡਾ ਹੋਰ ਦਾ
ਅੱਛਾ ਬਸ, ਮਤਲਬ ਐ ਇਹ ਕਿ ਵੀਹ ਕੁ ਹਜ਼ਾਰ ਤੱਕ ਤਕ ਆ ਜਾਂਦੀ ਹੈ, ਕਿਉਂਕਿ ਇਹ ਵੀ ਤੇ ਪੰਦਰਾਂ ਹਜ਼ਾਰ ਤੋਂ ਘੱਟ ਨਹੀ ਆਉਂਦੀ ਬਾਰਾਂਹ ਪੰਦਰਾਂ ਤੋਂ ਘੱਟ
ਤੇ ਪੰਜ ਹਜ਼ਾਰ ਹੋਰ ਲਗਾ ਕੇ ਵਧੀਆ ਚੀਜ਼ ਲੈਣ ਦਾ ਕੀ ਵਧੀਆ ਈਏ ਤੇ ਫਾਇਦਾ ਈਏ।
ਜੀ ਹਾਂਜੀ-ਹਾਂਜੀ। ਵਧੀਆ ਹਾਂ ਬਹੁਤ ਹੋਰ ਬਾਲਟੀਆਂ ਮ ਜਾਂ ਤੇ ਪਾਈਪ ਲਗਾ ਲੋ ਸਾਡੇ ਪਾਈਪ ਵੀ ਨਹੀਂ ਹੈਗੀ ਮੈਂ ਤਾਂ ਬਾਲਟੀਆਂ ਨਾਲ ਪਾਣੀ ਟੱਬ ਵਿੱਚੋਂ ਪਹਿਲੇ ਪਾਨੀ ਆ ਮਸ਼ੀਨ ਵਿੱਚ ਫੇਰ ਕੱਪੜੇ, ਸਰਫ ਫੇਰ ਓਨੂੰ ਕੱਢੋ ਫੇਰ ਉਹਨੂੰ ਬਾਥਰੂਮ ਵਿੱਚ ਸੁੱਟੋ ਸ਼ਰਫ਼ ਆਲੇ ਫੇਰ ਹੰਗਾਲੋ, ਫੇਰ ਡਰਾਈ ਕਰੋ।
ਆਹੋ। ਹੈਨਾ ਟਾਈਮ ਕਿੰਨਾ ਲੱਗ ਜਾਂਦਾ ਏ ਤੇ ਫੇਰ ਇਹਦੇ ਚ ਏ ਕੀ ਆਪਣਾ ਬੰਦਾ ਕੰਮ ਦੂਜਾ ਕਰਦਾ ਰੇ ਇਹਦੇ ਚ ਕੱਪੜੇ ਪਾ ਦੇ ਤੇ, ਆਪਨਾ
ਬਣਾ ਲੈਂਦਾ, ਸਫ਼ਾਈ ਕਰ ਲੈਂਦਾ, ਹਾਂਜੀ ਰਸੋਈ ਦਾ ਕੰਮ ਹੋ ਜਾਂਦਾ ਐ ਬਸ ਸ ਸਫ਼ਾਈ ਦਾ ਕੰਮ ਹੋ ਜਾਂਦਾ ਏ, ਕਈ ਕੰਮ ਬੰਦਾ ਕਰ ਲੈਂਦਾ।
ਹੋਰ ਕੀ ਇਹਦੇ ਨਾਲ ਬੰਦਾ ਰਸੋਈ ਚ ਲੱਗਾ ਰਹੇ, ਤੇ ਜਦੋ ਕੱਪੜੇ ਹੋ ਜਾਣ ਟਾਈਮਿੰਗ ਟੂ-ਟੂ ਵੱਜਣ ਲੱਗ ਜਾਂਦੀ ਏ, ਟਿਊਨ ਵੱਜਣ ਲੱਗ ਜਾਂਦੀ ਏ, ਵੀ ਹੋ ਗਏ ਨੇ ਤਹਾਡੇ ਕੱਪੜੇ ਤੇ ਫੇਰ ਅ
ਠੀਕ ਏ ਹਾਂਜੀ, ਚਲੋ ਦੇਖਦੇ ਆ ਫੇਰ ਤੇ ਬਹੁਤ ਵਧੀਆ ਐ ਮਸ਼ੀਨ ਲੈਨੀ ਤੇ। ਆਪਣੇ ਟਾਈਮ ਦੀ ਟਾਈਮ ਦੀ ਬੱਚਤ, ਤੇ ਕੰਮ ਵੀ ਹੋ ਜਾਂਦਾ ਕੰਮ ਕੰਮ ਵੀ
ਹਾਂ, ਹਾਂ ਉਹੀ ਨਾ ਨਾਲੇ ਆਪਣਾ ਬੰਦਾ ਦੂਜਾ ਕੰਮ ਕਰਦਾ ਰਹਿੰਦਾ, ਤੇ ਜਿਹੜੀ ਏ ਮਸ਼ੀਨ ਹੁੰਦੀ ਧਿਆਨ ਰੱਖਣਾ ਪੈਂਦਾ ਕਿ ਚੱਲ ਅ ਅ ਹਾਂ ਇੱਕ ਕੱਪੜੇ ਫੇਰ ਉਹੀ ਨਾ ਚਲੋ ਮੈਂ ਤੇ ਆਪ ਇੰਨੇ ਦੀ ਲਈ ਸੀ। ਅ ਪੱਚੀ ਕ ਰਪਏ ਦੀ ਅਹ ਬਾਈ-ਪੱਚੀ ਦੀ ਲਈ ਸੀ ਮੈਂ ਐਹ ਥੋੜਾ ਵੱਡੀ ਏ ਨਾ, ਜਿਵੇਂ ਹੁਣ ਛੋਟੀ ਵੀ ਆਂਦੀ ਏ ਏਦੇ ਤੋਂ
ਹੂੰ। ਠੀਕ
ਹਾਂਜੀ, ਫੇਰ ਤੁਸੀਂ ਕਿਹੜੀ ਮਤਲਬ ਉਹ ਲਈ ਦੀ ਏ ਦੂਜੀ।
ਹਾਂਜੀ, ਸਾਡੇ ਕੋਲ ਨਾ ਦੂਸਰੀ ਹੈਗੀ ਏ। ਪਰ ਉਹ ਵੀ ਨਾ ਕਾਫੀ ਟਾਈਮ ਹੋ ਗਿਆ ਕਿੰਨੇ ਸਾਲ ਹੋ ਗਏ ਨੇ ਲਈ ਦੀ ਏ, ਪਰ ਖ਼ਰਾਬੀ ਤੇ ਨੀ ਕੋਈ ਆਈ ਹੈਗੀ ਹਜੇ ਤੱਕਨ ਤੇ ਉਹਨਾਂ ਡਰਾਈ ਵਾਲਾ ਏ ਨਾ ਸਾਈਡ ਉਹਦੇ ਚ ਕੁਝ ਪਿੰਨ ਕਰੀਏ ਨਾ ਤੇ ਆਵਾਜ਼ ਆਂਦੀ ਏ ਬਹੁਤ ਹੁਣ ਜਾਂ ਉਹ ਪਲਾਸਟਿਕ ਘੱਸਦੀ ਪਈ ਏ ਨੀਚੋ ਮਸ਼ੀਨ, ਉਹ ਵੱਜਦੀ ਐ
ਬਨ ਜਾਂਦਾ ਹੋਣਾ ਨਾ, ਫੇਰ ਉਹ ਹਿਲਦੀ ਏ, ਹੂੰ
ਏ ਉਹੀ ਐ ਨਾ ਗੱਲ ਬਸ ਮੈਂ ਕਿਹਾ ਚੱਲ ਫਿਰ ਹੁਣ, ਮੈਂ ਕਿਹਾ ਠੀਕ ਕਰਾਵਾਗੀ ਉਹਨੂੰ ਕਿੰਨੇ ਨੁਕਸ ਕੱਢਣਗੇ ਚੀਜ਼ਾਂ ਪੈਣਗੀਆਂ ਹਾਂ। ਗਰੰਟੀ ਨਈ ਹੁੰਦੀ ਸਹੀ ਗੱਲ ਏ ਫੇਰ, ਮੈਂ ਕਿਹਾ ਅਸੀ ਪੈਹੇ ਇੰਨੇ ਲਾਣੇ ਵੀ ਨੇ ਤੇ ਇਹੋ ਹੀ ਫਿਰ ਸੋਚਨੇ ਆ ਵੀ ਨਵੀਂ ਲੈ ਲਈਏ ਹੋਰ ਕੀ ਇਹਨੂੰ ਦੇ ਦਾਂਗੇ।
ਗਰੰਟੀ ਮਿਲੀ ਦੀ ਏ ਦੋ ਸ ਸਾਲ ਦੀ ਕਿ ਦੋ ਸਾਲ ਤੱਕ ਇਹ ਬਿਲਕੁਲ ਸਹੀ ਚੱਲੇਗੀ ਕੋਈ ਵੀ ਇਹਦੇ ਚ ਖਰਾਬੀ ਨਹੀਂ ਵੈਸੇ ਤੇ ਹੁਣ ਇੱਕ ਸਾਲ ਹੋਈ ਚੱਲਾ ਏ, ਤੇ
ਅੱਛਿਆ
ਹਾਂ, ਤੇ ਹੁਣ ਤੱਕ ਕੋਈ ਖਰਾਬੀ, ਹਾਂ ਬਿਲਕੁਲ ਸਹੀ ਚੱਲਦੀ ਪਈ ਏ ਕੋਈ ਟਿਊਨ ਨੀ ਕੋਈ ਕ ਨਹੀਂ ਕੋਈ ਖ਼ਰਾਬੀ ਨ ਕਰਦੀ, ਸਹੀ ਕੱਪੜੇ ਸੂਕਾ ਵੀ ਇਜ ਦਾ ਪੂਰਾ, ਚ ਚੰਗੀ ਤਰ੍ਹਾਂ ਡਰਾਈ ਕਰਦੀ।
ਅੱਛਾ, ਚਲੋ ਵਧੀਆ ਹੈ, ਹੋਰ ਕੀ।
ੳਹ ਦਾ ਭਾਵੇਂ ਥੱਲੇ ਘਰ ਹੀ ਪਾ ਲਏ, ਤੇ ਸੁੱਕ ਜਾਂਦੇ ਨੇ ੳਪਰ ਭਾਵੇਂ ਨਾ ਪਾਏ।
ਚਲੋ ਬਹੁਤ ਵਧੀਆ ਫਿਰ ਤੇ ਮਸ਼ੀਨ ਲਈ ਐ ਕਿਹੜੀ ਕੰਪਨੀ ਦੀ ਤੁਹਾਡੇ ਕੋਲ,
ਹਾਂਜੀ।
ਕੰਪਨੀ, ਕਿਸ ਕਿਹੜੀ ਕੰਪਨੀ ਦੀ ਹੈ।
ਐ ਇਹ ਹੈਗੀ ਹੈ। ਰੋ ਲੈਕਸ, ਜੀ ਵਰਲ ਕੁਲ ਕੇ, ਰੋਲੈਕ ਗੋਕੁਲ ਦੀ ਰੋਲੈਕ। ਮਤਲਬ, ਵਰਲਪੂਲ ਦੀ ਕੰਪਨੀ ਦੀ ਹੈ। ਅਤੇ ਦੂਜਾ ਹੈ। ਮਾਡਲ, ਹਾਂ
ਲੇਕਿਨ, ਮੋਡਲ ਕਈ ਆਉਂਦੇ ਆ ਨਾ ਨਵੀ, ਕੰਪਨੀਆਂ, ਦੇ ਵਿੱਚ ਵੱਖਰੇ-ਵੱਖਰੇ ਮੋਡਲ ਆਉਣੇ ਸ਼ੁਰੂ ਹੋ ਗਏ ਨੇ।
ਤੇ, ਬੜੇ ਨਵੇਂ-ਨਵੇਂ ਨਾਮ।
ਹਾਂਜੀ, ਕਿਉਂਕਿ ਮੋਡਲ ਵੱਖ, ਜਿੰਨੀ ਕੰਪਨੀਆ ਓਨੇ ਮੋਡਲ।
ਹਾਂ, ਨਾ
ਹਮ, ਚਲੋ ਕੋਈ, ਕਰਨੀ ਆ ਟਰਾਈ ਅਸੀਂ ਕੀ ਕਰਾਂ। ਹੋਰ,
ਆਣਾ ਤੁਸੀ ਲਾਨਾ ਚੱਕਰ।
ਮੈਂ ਆਊਂਗੀ, ਪਹਿਲੇ ਆਊਂਗੀ ਨਾ। ਤੁਹਾਡੀ ਮਸ਼ੀਨ ਦੇਖਾਂਗੀ ਹਾਂ, ਵੇਖ ਕੇ ਜਾਊਂਗੀ।
ਸਹੀ ਰਹਿਣਾ, ਕਿਉਂਕਿ ਚੀਜ਼ ਨਾ ਤਸੱਲੀ ਲੈ ਕੇ ਹੀ ਵੀ ਲੈ ਸਕਦੇ ਹਾਂ। ਓਦਾਂ, ਤੇ
ਫੋਨ ਕੀਤਾ ਵੀ ਤਸੱਲੀ ਹੋ ਜਾਵੇ। ਫੇਰ ਹੀ ਚੀਜ਼ ਲੈਣ ਦਾ ਫਾਇਦਾ, ਹਨਾ ਬਈ।
ਨਾ ਉਹ ਤਾਂ ਹੈ, ਫਿਰ ਹੁਣ ਜਿਵੇਂ ਆਪਾਂ ਏਸੀ ਕਿਆ ਸੀ। ਹੁਣ, ਏਸੀ ਹੀ ਇਹ ਹੁਣ ਨੋਇਡ ਦਾ ਆਪਾ ਲਿਆ ਸੀ, ਤੇ ਹੁਣ ਉਹ ਕੂਲਿੰਗ ਬਹੁਤ ਘੱਟ ਕਰਦਾ, ਗਰਮੀ ਕਿੰਨੀ ਪੈਂਦੀ ਪਈ ਏ, ਉਹਦੇ ਕਰਕੇ, ਉਹ ਬੜਾ ਮਤਲਬ ਘੱਟ ਕੂਲਿੰਗ ਕਰਦਾ ਹੈ। ਉਹਦੀ ਸਰਵਿਸ ਕਰਾਓ। ਬਾਰ-ਬਾਰ ਹਰ ਇੱਕ ਚੀਜ਼ ਦੀ ਸਰਵਿਸ ਲੱਗਦੀ ਹੁਣ, ਇਹ ਮਸ਼ੀਨ ਦੀ ਵੀ ਆਪਾਂ ਸਰਵਿਸ ਕਰਾਈ ਸੀ।
ਠੀਕ ਹੈ ਹਾਂ, ਹਰ ਇੱਕ ਚੀਜ਼। ਸਰਵਿਸ ਹੁੰਦੀ ਹੈ ਅੱਜ-ਕੱਲ ਤੇ, ਜਿਹੜੀ ਚੀਜ਼ ਮਰਜ਼ੀ ਲਗਾ ਲਓ। ਸਭ ਦੀ ਐ,
ਹਮ, ਹੋਰ ਕੀ, ਹੁਣ ਘਰ 'ਚ' ਕਿੰਨੀਆਂ ਚੀਜ਼ਾਂ ਨੇ। ਚਲ ਚਲੀਆਂ, ਫਿਲਟਰ ਹੋ ਗਿਆ ਇਹ ਏਸੀ ਹੋ ਗਿਆ ਇਹ ਮ ਧੋ ਕੇ ਹੋਰ, ਜਿਹੜੀਆਂ ਮਸ਼ੀਨਾਂ ਲੈ ਦੀਆਂ ਉਹਦੀ ਵੀ ਸਰਵਿਸ।
ਜਿੰਨੀਆਂ, ਚੀਜ਼ਾਂ ਓਨੀਆਂ ਸਰਵਿਸ।
ਹੋਰ ਕੀ, ਐਕਟੀਵਾ ਹੋ ਗਈ, ਕਾਰ ਹੋ ਗਈ, ਇਹ ਸਾਰੀਆਂ ਦੀ ਸਰਵਿਸ, ਲਗ ਬੀਲ ਦੀ ਗਰੰਟੀ, ਕਿਦੀ ਹੁੰਦੀ ਹੈ ਖ਼ਰਾਬ ਤੇ, ਹੁੰਦੀ ਇਹ ਵੀ ਚੀਜ਼, ਮਕੈਨਿਕ ਚੀਜ਼ ਐ,
ਹਾਂਜੀ, ਖ਼ਰਾਬ ਤੇ ਹੁੰਦਿਆ ਜਿਹੜੀ ਚੀਜ਼ ਚਲਾਵਾਂਗੇ, ਵਰਤਾਂਗੇ। ਉਹ ਖ਼ਰਾਬ, ਤੇ ਹੋਣੀੳ ਏ ਆ। ਆਖਿਰ ਕੋਈ ਨਾ ਕੋਈ ਨੁਕਸ ਤੇ ਪੈ ਹੀ ਜਾਂਦਾ ਕਿਸੇ ਨਾ ਕਿਸੇ ਥਾ ਤੇ, ਕਿਸੇ ਚੀਜ਼ ਦੀ ਕੋਈ ਅੱਜ ਕੱਲ ਕੋਈ ਗਰੰਟੀ ਚੰਗੀ ਤਰ੍ਹਾਂ ਨਹੀਂ ਦਿੰਦਾ। ਕੋਈ ਵੀ ਚੀਜ਼ ਲਈਏ। ਕਹਿ ਦਿੰਦੇ ਆ ਸਾਲ ਦੀ ਡੇਢ ਸਾਲ ਦੀ ਗਰੰਟੀ। ਪਰ ਕੋਈ ਨਾ ਕੋਈ ਫਿਰ ਵੀ ਵਿੱਚ ਨੁਕਸ ਪੈ ਹੀ ਜਾਂਦਾ। ਪਹਿਲੇ ਹੀ, ਠੀਕ ਕਰਾਣੀ ਪੈਂਦੀ ਹੈ। ਹਾਂ। ਹਾਂਜੀ-ਹਾਂਜੀ, ਕੋਈ ਨੀ, ਮੈਂ ਜ਼ਰੂਰ ਆਵਾਂਗੀ, ਹਾਂਜੀ। ਪਹਿਲੇ ਦੇਖਾਂਗੀ ਨਾ, ਤੁਹਾਡੀ ਮਸ਼ੀਨ।
ਹਾਂਜੀ।
ਫਿਰ ਤਸੱਲੀ ਲਵਾਂਗੀ, ਫਿਰ ਲਵਾਂਗੀ ਉਹ।
ਹਾਂਜੀ ਕੋਈ ਨਾ, ਠੀਕ ਹੈ, ਓਕੇ।
ਹੂੰ, ਕੋਈ ਨੀ ਕਰਾਂਗੀ ਮੈਂ ਬਸ ਗੱਲ, ਇਹਨਾਂ ਨਾਲ ਕਰਾਂਗੀ ਨਾ ਫੇਰ, ਮੈਂ ਤੁਹਾਨੂੰ ਫੋਨ ਕਰਾਂਗੇ ਫੇਰ, ਤੁਸੀਂ ਜਿਹੜੀ ਸ਼ੋਪ ਤੋਂ ਲਈ ਹੋਏਗੀ ਨਾ, ਫੇਰ ਉਸੇ ਸ਼ੋਪ ਤੋਂ ਹੀ ਲੈ ਲਾਂਗੇ।
ਹਾਂ ਚਲੋ, ਓਕੇ ਬਾਏ।
ਹਾਂਜੀ।
ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਚਲੋ ਠੀਕ ਹੈ, ਓਕੇ। ਹਾਂਜੀ।